ਸਤਿ ਸ੍ਰੀ ਅਕਾਲ ਕੀ ਹਾਲ, ਚਾਲ ਹੈ ਤੁਹਾਡਾ?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
ਹੈਲੋ।
ਹਾਂਜੀ, ਕੀ ਹਾਲ-ਚਾਲ ਐ?
ਹੈਲੋ
ਹਾਂਜੀ, ਸਤਿ ਸ਼੍ਰੀ ਕਾਲ ਜੀ ਕੀ ਹਾਲ-ਚਾਲ ਐ? ਹੋਰ ਠੀਕ ਓ ਤੁਸੀਂ?
ਹੈਲੋ ਮੇਰੀ ਆਵਾਜ਼ ਆ ਰਈ ਐ? ਸਤਿ ਸ਼੍ਰੀ ਕਾਲ ਜੀ।
ਆ ਰਈ ਐ, ਆ ਰਹੀ ਐ, ਤੁਆਨੂੰ ਮੇਰੀ ਆਵਾਜ ਆ ਰਈ ਐ?
ਆ ਗੀ, ਆ ਗੀ ਓ ਥੋੜਾ ਫੋਨ ਵਿੱਚ ਸੈਟਿੰਗਸ ਹੋਨ ਕਾਰਨ ਨਈਂ ਸਮਝ ਆ ਰਈ ਸੀ। ਹਮ, ਮੈਂ ਓ ਏਅਰਫੋਨ ਨਿਕਲੇਆ-ਨਿਕਾਲੇਆ ਤੇ ਸੈਟ ਹੋਏਆ, ਨੀਂ ਤੇ ਮੈਂ ਫਿਰ ਫਟਾਫਟ ਸੈਟ ਟਿੰਗ ਕਰਕੇ ਤੁਆਡੇ ਨਾਲ ਗੱਲ
ਕੋਈ ਗੱਲ ਨੀਂ-ਕੋਈ ਗੱਲ ਨੀਂ, ਹੋਰ ਤੁਸੀ ਦੱਸੋ? ਮੈਂ ਕੇਆ ਅੱਜ-ਕੱਲ ਬੱਚੇ ਬੜਾ ਅਨਹੈਲਦੀ ਖਾਣ ਲੱਗ ਗਏ ਨੇ ਤੇ ਹੈਲਦੀ, ਕਿਉਂ ਨਾ ਆਪਾਂ ਬੱਚੇਆਂ ਨੂੰ ਹੈਲਦੀ ਫਰੂਟਸ ਖਵਾਏਆ ਕਰੀਏ, ਫਰੂਟਸ ਦੇ ਬੋਤ ਫੈਦੇ ਨੇ ਬੋਤ ਬੈਨੀ ਫਿਟਸ ਨੇ ਔਰ ਸੀਜਨਲ ਫਰੂਟਸ ਵੀ ਚੱਲ ਰਏ ਨੇ, ਅੱਜ-ਕੱਲ ਮੈਂਗੋ ਬੜਾ ਫੇਮਸ ਹੋ ਰੇਐ ਸੀਜਨਲ ਫਰੂਟ ਆਏਆ ਹੋਏਐ। ਔਰ ਕੀ ਕੈੰਦੇ ਐ।
ਮੈਂਗੋ ਦੀ ਰੈਸਪੀ ਵੀ ਆਂਦੀ ਐ ਨਾ, ਮਤਲਬ ਰਸਮ, ਮੈਂਗੋ ਪੁਡਿੰਗ ਅ, ਅ ਮੈਂਗੋ ਕੀ ਪਿਊਰੀ ਜੈਸੇ ਅ ਆਮਰਸ ਕੇਂਦੇ ਜਿਨਾਂ ਨੂੰ, ਸਾਊਥ ਵਿੱਚ ਆਮਰਸ ਬਨਾਂਦੇ ਨ ਏਥੇ ਮੈਂਗੋ ਸ਼ੇਕ ਬਨਾਂਦੇ ਨ, ਮੈਂਗੋ ਆਈਸ ਕਰੀਮ ਬਨਾਂਦੇ ਨ
ਹਾਂਜੀ-ਹਾਂ।
ਵੱਖਰੇ- ਵੱਖਰੀ ਜਗਾ ਦੇ ਵੱਖਰੇ-ਵੱਖਰੇ ਓ ਹੁੰਦੇ ਨ, ਟੇਸਟ ਹੁੰਦੈ ਬਟ ਆਮ ਤੋਂ ਬ ਗੈਰ ਬੰਦਾ ਖਾਨਾ ਹਜਮ ਨੀਂ ਕਰ ਸਕਦਾ, ਐ ਕੇਹ ਸਕਦੇ ਗਰਮੀਆਂ ਵਿੱਚ ਤੇ ਓਸਦੀ ਸਾਈਡ ਇਫੈਕਟ ਵੀ ਹੈਗਾ, ਕਿ ਬੰਦੇਆਂ ਨੂੰ ਦਾਨੇ ਵੀ ਆ ਜਾਂਦੇ ਨ
ਹਾਂ-ਹਾਂ, ਹਾਂ ਹਰ ਇੱਕ ਚੀਜ ਦਾ ਦੇਖੋ ਸਾਈਡ ਫੈਕਟ ਵੀ ਹੈਗੈ ਜੇ ਕਿਸੀ ਚੀਜ ਦਾ ਯੂਸ ਜਾਦਾ ਕਰਾਂਗੇ, ਤੇ ਓ ਸਾਨੂੰ ਇਫੈਕਟ ਜਰੂਰ ਕਰੇਗਾ। ਤੇ ਬਾਕੀ ਕੀ ਕੇਂਦੇ ਮੈਂ ਕੇਹ ਰਹੀ ਸੀਗੀ, ਕਿ ਬਾਕੀ ਜਿਵੇਂ ਬੱਚੇ ਚਿਪਸ ਚੋਕਲੇਟ ਕੁਛ ਖਾਂਦੇ ਨੇ, ਓਨਾਂ ਨਾਲੋਂ ਤੇ ਬੋਹਤ ਬੋਤ ਬੈਟਰ ਐ ਕਿ, ਅਸੀਂ ਆਪਨੇ ਬੱਚੇਆਂ ਨੂੰ ਐਪਲ, ਬਨਾਨਾ, ਮੈਂਗੋ ਕੁਛ ਐਸੇ ਫਰੂਟਸ ਦੇਈਏ ਯਾ ਓਨਾਂ ਨੂੰ ਸ਼ੇਕ ਦੇਈਏ ਜਿਵੇਂ ਕਿ, ਓਨਾਂ ਦਾ ਕੋਲਡ ਡਰਿੰਕ ਪੀਨ ਦਾ ਕਦੇ ਦਿਲ ਕਰੇ ਚਲੋ, ਅਸੀਂ ਓਨਾਂ ਨੂੰ ਸ਼ੇਕ ਬਨਾ ਕੇ ਦੇ ਦੇਈਏ
ਤੁਸੀ ਟਰਾਏ ਕੀਤਾ ਕੋਈ ਅ ਰੈਸਪੀ ਬੱਚੇਆਂ ਵਾਸਤੇ ਮਤਲਬ ਸ਼ੇਕ ਵੈਸੇ ਤੁਸੀ ਮੈਨੂੰ ਵੀ ਦੱਸੋ ਕਿ ਮੈਂ ਵੀ ਆਪਨੇ ਬੱਚੇਆਂ ਨੂੰ ਦਵਾਂ
ਬਿਲਕੁਲ ਮੇਰੀ ਹਾਂਜੀ-ਹਾਂਜੀ ਮੇਰੀ ਨਾ ਡੋ ਟਰ, ਬਨਾਨਾ ਸ਼ੇਕ ਬੋਤ ਖੁਸ਼ ਹੋ ਕੇ ਪੀਂਦੀ ਐ, ਮੈਂ ਫਿਰ ਡੇਲੀ ਓਨੂੰ ਅ ਮੋਰਨਿੰਗ ਟਾਈਮ ਬਨਾਨਾ ਸ਼ੇਕ ਦੇਨੀਂ ਆਂ। ਔਰ ਰਾਤੀ ਓਨੂੰ ਪੀ, ਸੌਨ ਲੱਗੇਆਂ ਮੈਂਗੋ ਸ਼ੇਕ ਅੱਛਾ ਲੱਗਦੈ ਫਿਰ ਥੋੜੇ ਜੇ ਨਟਸ ਵਿੱਚ ਪਾ ਦੇਈ ਦੇ ਐ ਬਾਕੀ ਕਿ, ਅਗਰ ਤੁਆਡਾ ਬੱਚਾ ਲਾਈਕ ਕਰੇ ਤਾਂ ਤੁਸੀ ਮੈਂਗੋ ਸ਼ੇਕ ਦੇ ਵਿੱਚ ਆਈਸ ਕ੍ਰੀਮ ਵੀ ਪਾ ਸਕਦੇ ਓ। ਉਪਰ ਨਟਸ ਵੀ ਪਾ ਸਕਦੇ ਓ। ਹਾਂਜੀ, ਬੱਚੇ ਦੀ ਚੋਆਇਸ ਐ ਦੇਖੋ ਅਗਰ ਬੱਚਾ ਵੱਡੈ ਤੇ ਓ ਸਾਰਾ ਕੁਛ ਡਾਇਜੈਸਟ ਕਰ ਲਏਗਾ। ਅਗਰ ਬੱਚਾ ਫਾਈਵ ਈਅਰਸ ਤੋਂ ਛੋਟਾ ਐ
ਥ੍ਰਰੀ ਇਅਰਸ ਸੇ ਕਮ ਏ ਆ, ਫ ਥ੍ਰਰੀ ਟੂ ਟੂ ਇਅਰਸ ਮੈਂ ਤੇ ਫੇਰ ਬੰਦੇ ਨੂੰ, ਬੱਚਿਆਂ ਨੂੰ ਔਖਾ ਹੋਂਦਾ ਐ, ਸ਼ੇਕ-ਵੇਕ ਪੀਣਾ।
ਬੱਚਾ ਡਾਇਜੈਸਟ ਨਈਂ ਕਰ ਪਾਂਦਾ, ਬਾਕੀ ਫਰੂਟਸ ਤੇ ਕਾਫੀ ਹੈਲਦੀ ਐ ਨਾ ਸਾਡੀ ਬੋਡੀ ਵਾਸਤੇ, ਤੁਸੀਂ ਸਟ੍ਰੋਬੈਰੀ ਦੇ ਸਕਦੇ ਓ, ਸਟ੍ਰੋਬੈਰੀ ਸ਼ੇਕ ਬ ਬੱਚਾ ਲੈ ਸਕਦਾ, ਹਲਕਾ-ਫੁਲਕਾ ਅਗਰ ਓਂਦਾ ਟੇਸਟ ਹੈਗਾ ਤਾਂ ਨਈਂ ਤੇ ਅਹ ਗੰਨੇ ਦਾ ਜੂਸ, ਗੰਨੇ ਦਾ ਜੂਸ ਤੁਹਾਡਾ ਬੇਬੀ ਅਗਰ ਥ੍ਰੀ ਈਅਰਸ ਦਾ ਹੈਗਾ ਨਾ, ਜਾਂ ਹੋਣ ਵਾਲਾ ਤੇ ਤੁਸੀਂ ਓਨੂੰ ਗੰਨੇ ਦਾ ਜੂਸ ਜਰੂਰ ਪਿਆਓ, ਮੈਂ ਮੇਰੀ ਡੋ
ਮੈਂ ਪਿਲਾਇਆ ਸੀ। ਇਸ ਵਾਰੀ ਜਦੋਂ ਅਸੀਂ ਗਏ ਸੀ, ਨੌਰਥ ਸਾਈਡ, ਸਾਡੇ ਪੇਕੇ ਗਏ ਸੀ, ਤੇ ਫੇਰ ਉੱਥੇ ਡੇਲੀ ਕੰਪਲਸਰੀ ਹੁੰਦਾ ਸੀ। ਪਾਪਾ ਨਾਲ ਅ ਜਾ ਕੇ ਅ ਗੰਨੇ ਦਾ ਜੂਸ ਪੀਣਾ। ਕਿਉਂਕਿ ਮੈਨੂੰ ਬੜਾ ਪਸੰਦ ਐ। ਏਥੇ ਹੋਂਦਾ ਨੀ ਏ, ਨਾ ਲੱਭਦਾ ਜਾਂ ਕਿਸੇ ਓਕੇਜਨ ਤੇ ਈ ਕਦੋਂ-ਕਦੋਂ ਦਿਖਦਾ ਸੀ! ਓਥੇ ਅਸੀਂ ਡੇਲੀ ਜਾ ਕੇ ਪੀਂਦੇ ਸੀ, ਤੋਂ ਇਸ ਇਨਾਂ ਇਸ ਮਤਲਬ ਕਾਕੇ ਨੂੰ ਵੀ ਬੜਾ ਈ ਵਧੀਆ ਲੱਗਿਆ ਸੀ।
ਹਾਂਜੀ-ਹਾਂਜੀ, ਉਂਦਾ ਟੇਸਟ ਬੌਤ ਅੱਛਾ ਐ ਹਾਂਜੀ, ਅੱਛਾ ਇੱਕ ਨਾਰੀਅਲ ਪਾਣੀ ਤੁਸੀਂ ਬੱਚੇ ਨੂੰ ਬਿਲਕੁਲ, ਨਾਰੀਅਲ ਪਾਣੀ ਵੀ ਤੁਸੀਂ ਬੱਚੇ ਨੂੰ ਰੋਜ਼ ਪਿਆ ਸਕਦੇ ਓ।
ਹਾਂਜੀ-ਹਾਂਜੀ, ਨਾਰੀਅਲ ਪਾਣੀ ਗਰਮੀਆਂ 'ਚ ਬੜਾ ਈ ਵਧੀਆ ਹੁੰਦਾ, ਬਟ ਇੱਥੇ ਅਵਲੇਬਲ ਥੋੜਾ ਘੱਟ ਈ ਹੋਂਦਾ, ਬ ਮਤਲਬ ਏਕ ਵੱਖਰੀ ਰੋਡ ਈ ਹੋਂਦੀ ਏ, ਜਿਦੋਂ ਏ ਕਦੀ-ਕਦੀ ਦੇਖਣ ਨੂੰ ਮਿਲਦੀ ਐ।
ਤੁਸੀਂ ਦੇਖਿਆ ਹੋਏਗਾ ਕਿ ਇੱਥੇ ਬੱਸ ਸਟੈਂਡ ਹੈਗਾ, ਤੁ ਤੁਹਾਨੂੰ ਬੱਸ ਸਟੈਂਡ ਦਾ ਪਤਾ ਹੋਏਗਾ? ਏਥੇ ਬਾਸ ਸਟੈਂਡ ਦੇ ਬਿਲਕੁਲ ਸਿੱਧੀ ਰੋਡ ਤੁਸੀਂ ਚਲੇ ਜਾਓਗੇ ਨਾ, ਉੱਥੇ ਤੁਹਾਨੂੰ ਰਸਤੇ ਦੇ ਵਿੱਚ ਇੰਨੇ ਜ਼ਿਆਦਾ ਨਾਰੀਅਲ ਪਾਣੀ ਦੇਖਣ ਨੂੰ ਮਿਲਣ ਗੇਣਾ ਤੁਸੀਂ ਆਪਣੇ ਬੱਚੇ ਵਾਸਤੇ
ਤੁਸੀਂ ਮੇਰੀ ਗ ਮੂੰਹ ਦੀ ਗੱਲ ਮਤਲਬ ਪਕੜ ਲਿੱਤੀ ਕਿ ਮੈਂ ਓਈ ਕਹਿਣ ਲਗੀ ਸੀ, ਕਿ ਏਕ ਵੱਖਰੀ ਅ ਰੋਡ ਈ ਹੈਗੀ ਏ, ਮਤਲਬ ਏਕ ਵੱਖਰੀ ਏਰੀਆ ਈ ਹੈਗਾ, ਜਿੱਥੇ ਅਹ ਨਾਰੀਅਲ ਪਾਣੀ ਦੇ ਓਸ ਮਿਲਦੇ ਨੇ। ਵੱਖਰੇ, ਵੱਖਰੀ ਜਗਾਂ ਤੇ ਮਿਲਦੇ ਨੇ, ਬਾਕੀ ਦੂਸਰੀ ਜਗ੍ਹਾ ਚਲੇ ਜਾਓ।
ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਥੋੜ੍ਹਾ ਅੰਦਰ ਘੱਟ ਹੈਗੇ ਨੇ, ਸ਼ਹਿਰ ਦੇ ਵਿੱਚ ਅੰਦਰ।
ਹਮ।
ਤੋਂ ਬਾਹਰ ਤੁਸੀਂ ਜਾਣ ਜਾਓਗੇ ਨਾ, ਜਦੋਂ ਜੇੜੇ ਵੀ ਤਿੰਨ-ਚਾਰ ਰਸਤੇ ਹੁੰਦੇ ਨੇ, ਓਨਾਂ ਸ਼ਹਿਰ ਬਾਰ ਜਾਂਦੇ ਉਸ ਰਸਤੇ ਰਸਤਿਆ ਤੋਂ ਤੁਹਾਨੂੰ ਥੋੜਾ ਜ਼ਿਆਦਾ ਈਜ਼ੀਲੀ ਏ ਚੀਜ਼ ਮਿਲ ਜਾਂਦੀ ਐ।
ਸਹੀ ਗੱਲ ਏ, ਫੇਰ ਇਨਾਂ ਨੂੰ ਵੀ ਮੈਂ ਕੈਂਦੀ ਸੀ, ਜਦੋਂ ਤੇ ਮਤਲਬ ਮੇਰਾ ਅਹ ਕਾਕਾ ਹੋਣ ਵਾਲਾ ਸੀ ਨਾ। ਨਾਰੀਅਲ ਪਾਣੀ ਦੀ ਜਦੋਂ ਇੱਛਾ ਹੋਂਦੀ ਸੀ, ਜਾਂ ਗਿਰੀ ਖਾਣ ਦੀ ਇੱਛਾ ਹੋਂਦੀ ਤੇ ਸਪੈਸ਼ਲੀ ਕਹਿੰਦੀ ਸੀ, ਕਿ ਜਦੋਂ ਵੀ ਤੁਸੀਂ ਆਓ, ਤਾਂ ਓਸ ਪਾਸੇ ਓ ਦੀ ਲੈਂਦੇ ਆ ਨਾ।
ਹਾਂ, ਬਿਲਕੁਲ, ਬਿਲਕੁਲ ਸਈ ਕਿਆ।
ਜਾਣਾ ਹੋਂਦਾ ਸੀ, ਚੈੱਕ ਕਰਾਣਾ ਜਾਂਦਾ, ਜਾਣਾ ਹੁੰਦਾ ਸੀ, ਤੇ ਮੈਂ ਸਪੈਸ਼ਲੀ ਧਿਆਨ ਰੱਖਦੀ ਸੀ, ਕਿ ਕਿੱਥੋਂ ਵੀ ਲੱਭੇ, ਤੇ ਮੈਂ ਓਨਾਂ ਨੂੰ ਕਵਾਂ ਕਿ ਓ ਰੁਕ ਕੇ ਗੱਡੀ ਲੇਲੇ।
ਹਾਂਜੀ, ਹਾਂਜੀ, ਹਾਂਜੀ, ਨਈਂ-ਨਈਂ, ਬੌਤ ਜ਼ਰੂਰੀ ਐ ਦੇਖੋ ਜਿਨਾਂ ਦੇ ਬੇਬੀ ਹੋਣ ਵਾਲਾ ਓਨਾਂ ਵਾਸਤੇ ਤੇ ਹਾਂ ਸ਼ੈਹਰ ਵਿੱਚ ਬਹੁਤ ਘੱਟ ਹਾਂਜੀ, ਨਈਂ-ਨਈਂ, ਸ਼ੈਹਰ ਵਿੱਚ ਬੌਤ ਘੱਟ।
ਹੂੰ, ਵਾਰ ਤੇ ਵਾਰ ਹੋਏ ਤੋ ਜੈਸੇ ਅਸ਼ਟਮੀ ਹੋ ਗਈ, ਨਵਮੀ ਹੋ ਗਈ ਯਾ ਫੇਰ ਬ ਬਚਿਆਂ ਕਰਕੇ ਕਦੇ ਗਿਰੀ ਖਾਣ ਦਾ ਮਨ ਕਰੇ, ਕਭੀ ਚਟਨੀ ਬਨਾਣ ਦਾ ਮਨ ਕਰੇ ਤੇ ਲੱਭਦੇ ਈ ਨੀਂ ਜਦ ਤੱਕ ਕਿ ਅ ਜਾ ਕੇ ਹੀ ਲਾਣਾ ਪੈਂਦਾ ਘਿਓ।
ਹਾਂਜੀ-ਹਾਂਜੀ।
ਰੈਣਾ ਪੈਂਦਾ ਕਿ ਬਈ ਜੇਟਸ ਲੈ ਕੇ ਆਏਗੇ, ਯਾ ਤਬ ਬੰਦਾ ਬਣਾ ਸ ਸਕਦੇ। ਓਨਾਂ ਦਾ ਮੁੜ ਨਾ ਹੋ ਯਾ ਸ਼ੋਪ ਬੰਦ ਹੋ ਤਾਂ ਫੇਰ ਰੈ ਈ ਜਾਂਦੈ।
ਹਾਂਜੀ-ਹਾਂਜੀ! ਅੱਛਾ ਜੇੜੇ, ਜਿਨਾਂ ਦੇ ਬੱਚਾ ਹੋਣ ਵਾਲੈ ਉਸ ਲੇਡੀਜ਼ ਵਾਸਤੇ ਤੇ ਅੰਮ੍ਰਿਤ ਐ।
ਹਾਂਜੀ-ਹਾਂਜੀ, ਬੱਚੇ ਵੀ ਗੋ-ਅ-ਕੈਂਦੇ ਨ, ਗੋਰੇ ਹੋਨਦੇ ਨ ਤੇ ਬੜੇ ਸੋਹਣੇ ਹੋਂਦੇ ਨ।
ਬੱਚਿਆਂ ਦਾ ਮਾਇੰਡ ਵੀ ਸ਼ਾਰਪ ਹੁੰਦੈ ਔਰ ਅੰਦਰੋਂ ਵੀ ਪੂਰੇ ਫਿਟ ਐਨ ਹੈਲਦੀ ਹੁੰਦੇ ਨੇ ਬੱਚੇ। ਮੇਰੀ ਵੀ ਜਦੋਂ ਡੋਟਰ ਹੋਣ ਵਾਲੀ ਸੀ, ਮੇਰੀ ਵੱਡੀ ਕੁੜੀ ਪ੍ਰੀ ਮੈਚਓਰ ਹੋ ਗੀ ਸੀ, ਏਠਥ ਮੰਥ ਦੇ ਵਿੱਚ ਹੋ ਗਈ ਸੀਗੀ। ਤੇ ਹਾਂ ਮੇਰੇ ਹਸਬੈਂਡ ਨੇ ਮੇਰੀ ਡੋਟਰ ਸੈਵਨ ਈਯਰਸ ਦੀ ਏ ਨਾ, ਔਰ ਹਾਂਜੀ।
ਓ ਦੁ-ਦੂਜੀ, ਦੂਜੀ ਵੀ ਕੁੜੀ ਏ?
ਦੂਜੀ ਤਿੰਨ ਸਾਲ ਦੀ ਏ ਜੀ, ਹਾਂਜੀ ਓਹ ਤੁਆਨੂੰ ਮੈਂ ਦੱਸਿਆ ਤੁਹਾਡੇ ਬੇਟੇ ਦੇ ਨਾਲ ਈ ਹੋਈ ਐ ਤੇ, ਹਾਂਜੀ। ਹਾਂਜੀ ਤੇ ਓਨਾਂ ਦਿਨਾਂ ਦੇ ਵਿੱਚ ਮੇਰੇ ਜਦੋਂ ਦੋਨੋ ਬੱਚੇ ਹੋਣ ਵਾਲੇ ਸੀ ਦੋਨੋ ਬੱਚ ਬੱਚਿਆਂ ਦੇ ਵਿੱਚ ਮੇਰੇ ਹਸਬੈਂਡ ਨੇ ਮੈਨੂੰ ਇੰਨਾ ਕੁ ਜਾਦਾ ਨਾਰੀਅਲ ਪਾਣੀ ਪਿਆਇਆ ਨਾ, ਮਤਲਬ ਮੈਂ ਪੂਰਾ ਨਾਈਨਥ ਮੰਥ ਅ-ਅ-ਕੋਕੋਨਟ ਵਾਟਰ ਪੀਤੈ। ਔਰ ਮੈਂ ਕੈਨੀ ਆਂ ਬਾਬਾ ਜੀ ਦੀ ਮਿਹਰ ਦੇ ਨਾਲ ਬੱਚੇ ਮੇਰੇ ਮੈਂਟਲੀ ਪੂਰੇ ਸ਼ਾਰਪ ਨੇ।
ਚੱਲੋ ਵਧੀਆ, ਬਾਬਾ ਜੀ ਤਰੱਕਿਆ ਕਰਨ। ਹੋਰ ਕੀ ਚਾਈਦ ਦਾ ਮਾਵਾਂ ਨੂੰ ਹੁਣ ਅ-ਯੇਈ ਹੁੰਦੈ ਕਿ ਬੱਚੇ ਥੋੜੇ ਇੰਟੈਲੀਜੈਂਟ ਹੋਏ ਤੇ ਅਪਨੀ ਲਾਈਫ ਇਚ ਅੱਗੇ ਤਰੱਕਿਯਾਂ ਕਰੇ।
ਬੱਚਾ ਹੈਲਦੀ ਹੋਵੇ ਇਸ ਤੋਂ ਉੱਤੇ ਕੋਈ ਗੱਲ ਈ ਨੀ ਹੁੰਦੀ ਜੀ। ਤੇ ਕਿਉਂ ਨਾ ਆਪਾਂ ਸਾਰਿਆਂ ਨੂੰ ਗਾਈਡ ਕਰੀਏ ਕਿ ਤੁਸੀਂ ਬਜ਼ਾਰੋਂ ਸਨੈਕਸ ਖਾਣ ਦੀ ਬਜਾਏ, ਚੌਮਿਨ ਮੋਮੋਸ ਖਾਣ ਦੀ ਬਜਾਏ ਤੁਸੀਂ ਫਰੂਟ ਚਾਟ ਖਾ ਲੋ, ਤੁਸੀਂ ਫਰੂਟਸ ਖਾ ਲੋ, ਅੱਛਾ ਮੈਂ ਇਕ
ਐਕਚੁਲੀ ਕੀ ਹੁੰਦੈ ਨਾ ਫਰੂਟ ਆਫਟਰ ਸਨਸ ਸੈਟ ਬੰਦਾ ਫਿਰ ਪ੍ਰੈਫਰ ਵੀ ਨੀਂ ਕਰਦਾ। ਆਪਾਂ ਅ ਵੀ ਕੈ ਤੇ ਸਕਦੇ ਤੁਸੀਂ ਖਾ ਲੋ ਬਟ ਓ ਸਨਸੈਟ ਤੋਂ ਬਾਦ ਨਾ
ਏ ਚੀਜ਼ਾਂ ਹੈ ਜ਼ਰੂਰ ਨੇ, ਗੱਲਾਂ ਜ਼ਰੂਰ ਨੇ ਬਟ ਇੰਡੀਆ ਦੇ ਵਿੱਚ ਖਾਣ-ਪੀਣ ਦਾ ਕੋਈ ਟਾਈਮ ਨੀਗਾ।
ਨਈਂ- ਨਈਂ ਜੈਸੇ ਵਾਰ-ਤਿਉਹਾਰ ਓ, ਜੈਸੇ ਕਿਸੇ ਦੀ ਸ਼ਾਦੀ ਹੁੰਦੀ ਏ ਨਾ ਓਥੇ ਸਟੋਲ ਹੋਗਾ, ਫਰੂਟ ਚਾਟ ਵੀ ਹੋਗਾ, ਬੰਦਾ ਖਾਏਗਾ ਵੀ।
ਖਾ ਲੈਣਗੇ, ਹਾਂ! ਪਰ ਘਰ ਵੈਮ ਨੇ।
ਤੇ ਨਈ ਖਾਏਗਾ ਨਾਈ ਖਾਂ ਨੀ ਹੈ ਦੇਗਾ, ਕਿ ਤੂੰ ਖਾ-ਤੁਸੀਂ ਖਾਓ ਯਾ ਨੀ ਖਾਓ, ਬੱਚਿਆਂ ਨੂੰ ਨੀਂ ਖਾਣੇ ਬਚ ਚਾ ਰਾਤੀ ਨੀ ਖਾਂਦੇ, ਬਚ-ਬੱਚਾ ਰਾ ਤੀ ਨੀਂ ਖਾਂਦੇ, ਆਮ ਬੱਲ ਰਾਤੀ ਖਾਏਗਾ। ਹੂੰ-ਹੂੰ!
ਐ ਤੇ ਦੇਖੋ ਵੀ ਫਰੂਟਸ ਹੀ ਦੇ ਤਾ। ਵੀ ਤੁਸੀਂ ਬਾਹਰ ਜਾ ਕੇ ਤੁਸੀਂ ਖਾ ਰਏ ਓ, ਤੁਸੀਂ
ਘਰ ਮੇਂ ਮਨ ਮਰਜੀ ਚਲਾਣੀ ਪੈਂਦੀ।
ਬਿਲਕੁਲ ਸਈ ਕੈ ਰੇ ਓ ਤੁਸੀਂ। ਔਰ ਕੀ ਕੈਂਦੇ, ਦੇਖੋ ਮੈਂ ਕੈਂਨੀ ਆਂ ਕਿ ਤੁਸੀਂ ਓਵਰ ਮੈਂ ਤੇ ਐ ਵੀ ਦੇਖਿਆ ਕਿ ਫਰੂਟਸ ਨਾ ਤਾਡੇ ਸਨੈਕਸ ਨਾਲੋਂ ਜਾਦਾ ਸਸਤੇ ਆਂਦੇ ਐ। ਤੁਸੀਂ ਬਜਾਰ ਜਾਓ ਤੁਆਨੂੰ ਫੋਰਟੀ, ਫਿਫਟੀ ਰੁਪੀਜ਼ ਦੇ ਵਿੱਚ ਏਨੀਂ ਸਾਰੀ ਪਲੇਟ ਭਰ ਕੇ ਦੇ ਦੇਣਗੇ ਕਟ ਕਰਕੇ ਔਰ ਵੇਰਾਇ ਟੀਸ ਡਿਫਰੈਂਟ-ਡਿਫਰੈਂਟ ਵੈਰਾਇਟੀਜ਼ ਤੁਆਨੂੰ ਫਰੂਟਸ
ਅੱਜ-ਕੱਲ ਵੋਟਰਮੈਲਨ ਇੰਨਾ ਅੱਛਾ ਹੁੰਦੈ ਨਾ ਨ ਨਾਈ ਨੱਬੇ ਪ੍ਰਤੀਸ਼ਤ ਪਾਣੀ ਹੁੰਦਾ ਏ। ਕੈਂਦੇ ਵੇਟ ਲੋਜ਼ ਕਰਨੈ ਤੋ ਵੋਟਰਮੈਲਨ ਖਾਓ ਮੈਲਨ ਖਾਓ, ਮਸਕ ਮੈਲਨ ਖਾਓ। ਓਨਾਂ ਦੇ ਬੀਜ ਵੀ ਇਤਨੇ ਫਾਇਦੇ ਕਰਦੇ ਨ ਮਸਕ ਮੈਲਨ ਏਨੇ ਮੈਂ ਸੁਕਾ ਕੇ ਬੰਦਾ ਵੱਖਰਾ ਬੇਚ ਮਤਲਬ ਸੈੱਲ ਕਰਦੇ ਨੇ ਯਾਂ ਫੇਰ ਬਜਾਰ ਵਿੱਚ ਇਤਨੇ ਮੈਂਗੇ-ਮੈਂਗੇ ਮਿਲਦੇ ਘਰ ਪੇ ਸੁਕਾ ਲਓ। ਜੋ ਟਾਈਮ ਪਾਸ ਬੀਜ
ਖਰਬੂਜੇ ਦੇ ਸੀਡਸ ਹੈਗੇ ਨੇ ਓ ਕਿੰਨੇ ਫਾਇਦੇਮੰਦ ਹੈਗੇ ਐ। ਅਸੀਂ ਓਨਾਂ ਨੂੰ ਧੋ ਕੇ ਸੁਕਾ ਕੇ ਓਨੂੰ ਅਸੀਂ ਸਾਫ਼ ਕਰਕੇ ਆਪਨੇ ਅ ਵੈਜੀਟੇਬਲਸ ਦੇ ਵਿੱਚ ਪਾ ਲੈਂਨੇ ਆਂ। ਅਸੀਂ ਕੋਈ ਚਾਮਪਾਂ ਬਨਾਨੀਐਂ, ਕੁਛ ਬਨਾਨੈ ਅਸੀਂ ਓਨਾਂ ਨੂੰ ਪੀਸ-ਪੂਸ ਕੇ ਅ ਓਦੇ ਬੀਜ ਨੂੰ ਅਸੀਂ ਓਦੇ ਵਿੱਚ ਸਪ੍ਰੈਡ ਕਰ ਸਕਦੇ ਆਂ ਓਪਰੋਂ। ਮਤਲਬ ਹਰ ਇੱਕ ਫਰੂਟ ਦੇ ਵਿੱਚ ਤੁਆਨੂੰ ਹਰਏਕ ਚੀਜ਼ ਦਾ ਫਾਇਦਾ ਈ ਮਿਲੇਗਾ ਔਰ ਤਾਡੇ ਦੇਖੋ ਬੋਡੀ ਵਿੱਚ ਵੀ ਅ ਸੈਵੰਟੀ ਫਾਈਵ ਪਰਸੈਂਟ ਵੋਟਰ ਹੀ ਐ ਤੇ ਤੁਆਨੂੰ ਫ ਅ ਜਿੰ ਨੇ ਵੀ ਤੁਸੀਂ ਫਰੂਟਸ ਤੁਸੀਂ ਦੇਖੋਗੇ ਸਭ ਵੋਟਰਰੀ ਹੀ ਐ। ਤੁਆਨੂੰ ਓਨਾਂ ਵਿੱਚੋਂ ਵੋਟਰ ਹੀ ਮਿਲਨੈ। ਤੁਆਡੀ ਬੋਡੀ ਵਾਸਤੇ ਬੋਹੋਤ ਹੀ ਹੈਲਪਫੁਲ ਹੈ ਨੇ ਤੇ ਬਸ ਕੋਸ਼ਿਸ਼ ਜਾਦਾ ਆਪਾਂ ਏ ਹੁੰ ਕਰਾਂਗੇ ਕਿ ਅਸੀਂ ਬੱਚਿਆਂ ਨੂੰ ਅ ਬਜਾਰੋਂ ਕੁਛ ਸਨੈਕਸ ਖੁਆਨ ਦੀ ਬਜਾਏ ਅਸੀਂ ਕਿਓਂ ਨਾ ਓਨਾਂ ਨੂੰ ਜੂਸ ਪਿਆਈਏ, ਹੈਲਦੀ ਫਰੂਟਸ
ਮਦਰਸ ਵਾਸਤੇ ਤੇ ਓ ਅੱਛਾ ਈ ਏ। ਕਿ ਉਨਕੋ ਰੈਡੀ ਟੂ ਗਿਵਸ ਫੂ ਫਰੂਟ ਮਿਲ ਜਾਤੇ ਐ, ਬੱਚਿਆਂ ਨੂੰ ਕੁਛ ਬੀ ਮੀਲ ਪ੍ਰਿਪੇਅਰ ਕਰਨ ਤੋਂ ਪੈਲਾਂ ਬੱਚਿਆਂ ਥੋੜੇ ਸਟੇਬਲ ਹੋ ਜਾਂਦੇ ਨ। ਜਦ ਤੱਕ ਕੁਛ ਫੂਡ, ਉਨਕੇ ਲੀਏ ਕੋਈ ਮੀਲ ਬਨ ਸਕਦਾ ਤਦ ਤੱਕ ਫਰੂਟ ਐਜ਼ ਆ ਸਟਾਰਟਰ ਈ ਹੋ ਜਾਂਦੈ ਕਿ ਓਨੂੰ ਥੋੜੀ ਬੂਕ ਕੰਮ ਹੋ ਜਾਂਦੀ ਏ। ਮੇਰਾ ਕਾਕਾ ਵੀ ਉਡਦੇ ਈ ਸਵੇਰੇ ਪੈਲੇ ਬਨਾਨਾ ਮੰਗਦਾ ਐ ਤੇ ਫਿਰ ਉਸਦੇ ਬਾਦ ਅ
ਤੁਆਡਾ ਬੇਟਾ ਸਵੇਰੇ ਓਠ ਕੇ ਬਨਾਨਾ ਖਾ ਰਿਐ ਤਾਂ ਮੇਰੀ ਜੜੀ ਡੋਟਰ ਐ ਓ ਨੂੰ ਓ ਓ ਨੀ ਲਾਇਕ ਕਰਦੀ ਫਰੂਟਸ। ਓ ਫਰੂਟਸ ਨੂੰ ਮੂੰਅ ਵੀ ਨੀ ਲਾਂਦੀ।
ਮੇਰੀ ਮੰਮਾ ਕੈਹ ਰੀ ਥੀ ਬੱਚਿਆਂ ਨੂੰ ਸਭ ਚੀਜ ਸਾਰੇ ਫਰੂਟ ਪੈਲੇ ਸਾਲ ਅਗਰ ਖਿਲਾ ਦਿੱਤੇ ਤ ਬੰ, ਬੱਚਾ ਪੂਰੀ ਸਾਲ ਭਰ ਖਾਂਦੈ। ਜੇ ਜੋ ਫਰੂਟ ਨਈ ਖਿਲਾਏ ਤੇ ਫਿਰ ਓ ਪੂਰੀ ਜ਼ਿੰਦਗੀ ਵਿੱਚ ਨੀ ਖਾਏਗਾ। ਮੈਂ ਕਈ ਬੱਚਿਆਂ ਦੇਖਿਐ ਮੈਂਗੋ ਵੀ ਨੀ ਖਾਂਦੇ ਓ ਮਤਬ ਏਕ-ਦੋ ਬੱਚਾ ਦੇਖਿਐ ਮੈਂਗੋ ਨੀ ਖਾਂਦੇ ਮੈਨੂੰ ਕੀ ਗੱਲ ਐ, ਮੈਂਗੋ ਨੀ ਖਾਂਦੇ! ਏ ਛੱਡਦਾ ਨਈ। ਏ ਛੱਡਦਾ ਨੀ। ਕਈ ਵਾਰੀ ਤਬੀਅਤ ਖਰਾਬ ਹੋ ਜਾਂਦੀ ਏ ਨਾ ਜ ਫੇਰ ਬ ਡੋਕਟਰ ਮਨਾ ਕਰਦੇ ਨ। ਫਿਰ ਲੁਕੋ ਕੇ ਖਾਣਾ ਪੈਂਦੈ, ਛੁੱਪ ਕੇ ਖਾਣਾ ਪੈਂਦੈ ਕਿ ਬੱਚੇ ਨੂੰ ਅ ਦੇਖ ਕੇ ਬੱਚਾ ਦਿਲ ਨਾ ਲਲਚਾਏ ਯਾ ਅ ਬੱ ਵੈਸਾ ਨਾ ਲਗੇ ਕਿ ਮੰਮਾ ਖਾਂਦੇ ਪਏਨ ਤੇ ਬੱਚਿਆਂ ਨੂੰ ਨੀ ਪੁੱਛਦੇ ਪੇਨ।
ਨਈ-ਨਈ ਚਲੋ ਬੋਤ ਅੱਛੀ ਗੱਲ ਐ ਅਗਰ ਬੱਚਾ ਤਾਡਾ ਫਰੂਟਸ ਖਾ ਰਿਐ ਤਾਂ। ਚਲੋ ਆਪਾਂ ਹੂਨ ਐਈ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਨੇ ਬੱਚਿਆਂ ਨੂੰ ਅੱਜ ਤੋਂ ਬਾਦ ਹੈਲਦੀ ਹੀ ਖਵਾਵਾਂਗੇ ਯਾਂ ਜੂਸ ਯਾਂ ਫਰੂਟਸ, ਠੀਕ ਐ ਜੀ। ਚਲੋ, ਓਕੇ ਜੀ।
ਤੁਆਡ ਨਾਲ ਜਾਣ ਕੇ ਬੋਤ ਅੱ ਛਾ ਲੱਗਿਆ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਓਕੇ ਜੀ, ਬੌਤ-ਬੌਤ ਧਨਯਾਵਾਦ! ਸਤਿ ਸ਼੍ਰੀ ਅਕਾਲ।